ਹੈਲੋ
ਹੈਲ ਸਤਿ ਸ਼੍ਰੀ ਅਕਾਲ ਜੀ।
ਦੀਦੀ ਸਤਿ ਸ਼੍ਰੀ ਅਕਾਲ।
ਕੀ ਹਾਲ ਚਾਲ।
ਵਧੀਆ ਜੀ ਵਧੀਆ ਆਪਣੀ ਸੁਣਾਓ
ਹਾਂਜੀ ਠੀਕ ਠਾਕ।
ਹਾਂਜੀ ਦੀਦੀ
ਹਾਂਜੀ ਆਪਾਂ ਤਿਉਹਾਰ 'ਤੇ ਤਿਉਹਾਰ ਬਾਰੇ ਗੱਲ ਕਰੀਏ।
ਹਾਂਜੀ ਹਾਂਜੀ ਦੀਦੀ ਤਿਉਹਾਰ ਬਾਰੇ ਗੱਲ ਕਰਦੇ ਹਾਂ।
ਹਾਂਜੀ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਤਿਉਹਾਰ ਬਹੁਤ ਮਨਾਏ ਜਾਂਦੇ ਹੈ
ਹਾਂਜੀ ਨਵੀ
ਹਾਂਜੀ ਤੇ ਜਿੱਦਾਂ ਆਪਾਂ ਸ਼ੁਰੂਆਤ ਹਾਂਜੀ ਹਾਂਜੀ ਆਪਾਂ ਅ ਆਪਣੀ ਲੋਹੜੀ ਤੋਂ ਹੀ ਤਿਉਹਾਰ ਸ਼ੁਰੂ ਕਰਦੇ ਹਾਂ, ਪਹਿਲਾ ਤਿਉਹਾਰ ਲੋਹੜੀ ਤੇ ਹੀ ਬਾਰੇ ਗੱਲ ਕਰਦੇ ਆਂ, ਹਾਂਜੀ ਹਾਂ ਲੋਹੜੀ ਤੁਹਾਨੂੰ ਤੁਹਾਨੂੰ ਪਤਾ ਹੀ ਏ ਕੇ, ਜੋ ਵਿਆਹ ਸ਼ਾਦੀ ਹੁੰਦੀ ਏ। ਉਦੋਂ ਪਾਈ ਜਾਂਦੀ ਏ, ਬੇਟੇ ਦੀ ਵਿਆਹ ਦੀ ਜਾਂ ਫਿਰ ਜ ਆਪਣੇ ਘਰ ਧੀ ਪੁੱਤ ਹੁੰਦੇ ਆ ਉਦੋਂ ਆਪਾਂ ਮਨਾਉਂਦੇ ਹਾਂ।
ਹਾਂਜੀ ਦੀਦੀ ਹਾਂਜੀ ਵਿਆਹ ਵਿਆਹ ਤੋਂ ਵਿਆਹ ਤੋਂ ਵਿਆਹ ਤੋਂ ਸਭ ਤੋਂ ਪਹਿਲੀ ਲੋਹੜੀ ਮਨਾਈ ਜਾਂਦੀ ਏ, ਨਵੇਂ ਜੋੜੇ ਦੀ।
ਹਾਂਜੀ ਵਿਆਹ, ਹਾਂਜੀ ਨਵੇਂ ਜੋੜੇ ਦੀ ਬਣਾਈ ਜਾਂਦੀ ਐ ਜਾਂ ਫਿਰ ਆਪਣੇ ਪ-ਪਹਿਲਾ ਬੱਚਾ ਧੀ ਪੁੱਤ ਹੋਵੇ। ਅਸੀਂ ਉਦੋਂ ਵੀ ਲੋਹੜੀ ਪਾਨੇ ਆਂ ਖੁਸ਼ੀਆਂ ਦੇ ਨਾਲ। ਤੇ ਅ ਹਾਂਜੀ ਗਲੀਆਂ ਮਹੱਲੇ ਦੇ ਆਪਾਂ ਲੋਕਾਂ ਨੂੰ ਬੁਲਾਉਂਦੇ ਹਾਂ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਉਂਨੇ ਆਂ।
ਹਾਂਜੀ ਦੀਦੀ
ਹਾਂਜੀ ਰਾਤ ਨੂੰ ਫਿਰ ਆਪਾਂ ਤੁਹਾਨੂੰ ਪਤਾ ਲੋਹੜੀ ਮਾਤਾ ਬਾਲੀ ਜਾਂਦੀ ਏ। ਉਹਨਾਂ ਨੂੰ ਮੱਥਾ ਟੇਕਿਆ ਜਾਂਦਾ ਨਵੀਂ ਨਵੇਂ ਵਿਆਹੇ ਜੋੜੇ ਦਾ ਮੱਥਾ ਵੀ ਟਕਾਉਂਦੇ ਏ, ਜੇ ਬੇਟੀ ਬੇਟਾ ਹੋਏ ਉਹਨਾਂ ਦਾ ਮੱਥਾ ਟਕਾਇਆ ਜਾਂਦਾ ਏ।
ਹਾਂਜੀ ਹਾਂ ਹਾਂਜੀ ਹਾਂਜੀ ਉਹ ਫੁੱਲੇ ਫੁੱਲੇ ਦੇ ਬੜੀ ਤੇ ਮੂੰਗਫਲੀਆ ਹਾਂਜੀ, ਇਹ ਸਭ ਗੇਰਦੇ ਆ।
ਹਾਂਜੀ ਹਾਂਜੀ ਤੇ ਤੁਆਨੁਪ ਪਤਾ ਹੀ ਏ, ਕਿ ਫਿਰ ਆਪਾਂ ਮੂੰਗਲੀ ਚਿੜਬੜੇ ਵਗੈਰਾ ਇਹਨਾਂ ਨਾਲ ਮੱਥਾ ਇਹਨਾਂ ਨਾਲ ਆਪਾਂ ਉਹਨਾਂ ਦੀ ਪੂਜਾ ਕਰਦੇ ਆ, ਲੋਹੜੀ ਮਾਤਾ ਦੀ। ਹਾਂਜੀ। ਹਾਂਜੀ, ਭੋਗ ਲਗਾਨੇ ਆਂ, ਤੇ ਫਿਰ ਆਪਾਂ ਆਪ ਵੀ ਪ੍ਰਸ਼ਾਦ ਦੇ ਤੌਰ ਤੇ ਵੀ ਵੰਡਦੇ ਆਂ। ਗਲੀ ਮਹੱਲੇ ਨੂੰ ਜਿਹੜੇ ਆਏ ਹੁੰਦੇ ਉਹਨਾਂ ਨੂੰ ਪ੍ਰਸ਼ਾਦ ਦਿੰਨੇ ਆਂ, ਹਾਂਜੀ। ਤੇ ਫੇਰ, ਜਿਨਾਂ ਦੇ ਘਰ ਬੇਟਾ ਬੇਟੀ ਨਹੀਂ ਹੁੰਦੇ ਤੇ ਉਹ ਵੀ ਸੁੱਖ ਕੇ ਜਾਂਦੇ ਮੱਥਾ ਟੇਕ ਕਿ ਲੋਹੜੀ ਮਾਤਾ, ਸਾਨੂੰ ਵੀ ਅੱਗੇਓਂ ਫਿਰ ਬਏ ਸਾਡੇ ਘਰ ਬੱਚਾ ਹੋਵੇ ਯਾ ਬੇਟਾ ਹੋਵੇ, ਬੇਟੀ ਹੋਵੇ। ਅਸੀਂ ਤਾਡਾ ਪੂਜਾ ਕਰਾਂਗੇ, ਤਾਨੂੰ ਮਨਾਵਾਂਗੇ, ਤਾਡੀ ਲੋਹੜੀ ਪਾਵਾਂਗੇ।
ਯਾ ਦੀਦੀ ਕਿਸੇ ਦਾ ਵਿਆਹ ਵੀ ਨਾ ਹੋ ਰਿਹਾ ਹੋਵੇ, ਮੈਂ ਕਿਆ ਨਾਲ ਤਾਂ ਵੀ ਉਹ
ਹਾਂਜੀ ਹਾਂਜੀ, ਉਦੋਂ ਵੀ ਹਾਂਜ ਮੰਨਤ ਮੰਗਦੇ ਐ। ਤੇ ਮੰਨਤ ਪੂਰੀ ਵੀ ਹੁੰਦੀ ਏ। ਹਾਂਜੀ ਹਾਂਜੀ।
ਲੋੋੜੀ ਮਾਤਾ ਆਪਣੇ ਆਪ ੳਹਨਾ ਦੀ ਮੰਨਦ ਪੂਰੀ ਕਰਦੀ ਏ।
ਹਾਂਜੀ ਹਾਂਜੀ ਜਿੱਦਾਂ ਫਿਰ ਹੁਣ ਤੁਹੀ ਤਾ ਪਤਾ ਹੀ ਆ ਤਾਨੂੰ ਲੋ ਲੋਹੜੀ ਤੋਂ ਬਾਅਦ ਅਗਲਾ ਜ-ਲੋ ਹੋਲੀ ਆ ਜਾਂਦਾ ਆ। ਹੋਲੀ ਦਾ ਤਿਉਹਾਰ ਵੀ ਹਿੰਦੂ ਧਰਮ ਵਿੱਚ ਚ, ਹਰ ਧਰਮ ਦੇ ਲੋਕ ਇਨੂੰ ਮਨਾਦੇ ਐ
ਐ ਤੇ ਸਾਰੇ ਧਰਮ ਸਾਰੇ ਧਰਮ ਚਾਹੇ ਮੁਸਲਿਮ ਹੋ ਸਿੱਖ ਸਿੱਖ ਹੋ, ਹਿੰਦੂ ਹੋ, ਸਭ ਭਾਈਚਾਰੇ ਦਾ ਤਿਉਹਾਰ ਹੋ ਗਿਆ। ਪਰ ਜਿਹੜੇ ਦੁਸ਼ਮਣ ਦੁਸ਼ਮਣ ਵੀ ਆਉਣਗੇ ਆਪਸ ਵਿੱਚ ਉਹ ਵੀ ਉਹ ਉਸ ਦਿਨ ਆਪਣੀ ਦੁਸ਼ਮਣੀ ਖ਼ਤਮ ਕਰਕੇ ਪਿਆਰ ਮਿੱਤਰ
ਇੱਕ ਦੂਜੇ ਪਿਆਰ ਦਾ ਰੰਗ ਲਗਾਂਦੇ ਹਾਂਜੀ
ਜੀ-ਹਾਂਜੀ ਹਾਂਜੀ ਹਾਂਜੀ।
ਹਾਂਜੀ ਹਾਂਜੀ। ਇਕ ਗੁੱਸਾ ਨੀ ਕਰਦੇ, ਮਤਲਬ ਇੱਕ ਦੂਜੇ ਰੰਗ ਲਗਾਇਆ ਜਾਵੇ ਤੇ ਗੁੱਸ ਸਾ ਨੀ ਕਰਦੇ, ਲੜਾਈ ਝਗੜਾ ਨੀ ਹੁੰਦਾ। ਹਾਂਜੀ, ਕਈ ਤਾਂ ਲੋਕ ਤੁਹਾਨੂੰ ਪਤਾ ਈ ਐ
ਅੱਲਗ ਅੱਲਗ ਜਗ੍ਹਾ ਤੇ, ਅੱਲਗ ਅੱਲਗ ਤਰੀਕੇ ਨਾਲ ਮਨਾਂਦੇ ਨੇ, ਜਿਵੇਂ ਸਾਡੇ ਇੱਥੇ ਗੁਲਾਲ ਦੀ ਹੋਗੀ ਵਰਿੰਦਾਵਨ ਚਲੇ ਜਾਓਗੇ, ਤੁਸੀਂ ਉੱਥੇ ਫੁੱਲਾ ਦੀ ਹੋਲੀ ਵੇਖੋਗੇ ਉਹ ਵਰਿੰਦਾਵਨ ਇਚ ਤੇ ਹਰ ਰੋਜ਼ ਤੁਸੀਂ ਅਲੱਗ ਅਲੱਗ ਰੰਗ ਦੀ ਹੋਲੀ ਵੇਖਦੇ ਓ, ਜਿਵੇਂ ਕਿਸੀ ਦਿਨ ਰੰਗਾ ਦੀ ਹੋਗੀ, ਕਿਸੀ ਦਿਨ ਡਾਂਗ ਦੀ ਹੋ ਗੀ, ਕਿਸੇ ਦਿਨ ਫੁੱਲਾਂ ਦੀ ਹੋ ਗੀ
ਡਾਂਡੀਆਂ, ਹਾਂਜੀ ਇਥੇ ਕ੍ਰਿਸ਼ਨ ਲੀਲਾ ਜੀ ਦਾ, ਰਾਸ ਲੀਲਾ ਕਰਦੇ ਐ। ਡਾਂਡੀਆਂ ਵੀ ਖੇਲਦੇ ਐ।
ਹਾਂਜੀ, ਉਹ ਤੇ ਕ੍ਰੀ ਓ ਤੇ ਕ੍ਰਿਸ਼ਨ ਭਗਵਾਨ ਦੀ ਜਿਵੇਂ ਦੇ ਐ, ਤਿਉਹਾਰ ਹੀ ਮਨਾਏ, ਕ੍ਰਿਸ਼ਨ ਭਗਵਾਨ ਵਾਸਤੇ ਹੋ ਜਾਂਦੇ ਨਾ। ਤੇ ਉਹ ਤੇ ਬੜੇ ਵਧੀਆ, ਅੱਛੇ ਤਰੀਕੇ ਨਾ ਮਨਾਂਦੇ ਨੇ ਏਨੂੰ।
ਹਾਂਜੀ ਹਾਂਜੀ ਲੋ ਹੋਲੀ ਤਾਂ ਬਹੁਤ ਵਧੀਆ ਤਿਉਹਾਰ ਸਹੀ ਤਰ੍ਹਾਂ ਨਾ ਮਨਾਂਦੇ ਐ। ਤੇ ਪਰ ਕਈ ਲੋਕ ਜਿੱਦਾਂ ਤਾਨੂੰ ਪਤਾ ਅੱਜ ਕੱਲ੍ਹ ਜਿਦਾਂ ਅੰਡੇ ਮਾਰਦੇ ਆ। ਡਾਰਕ ਕਲਰ ਲੈ ਜਾਂਦੇ ਆ, ਤੇਲ ਕਾਲਾ ਤੇਲ ਲਗਾਂਦੇ ਐ। ਉਹ ਇਸ ਤਿਉਹਾਰ ਨੂੰ ਖ਼ਰਾਬ ਕਰਦੇ ਐ।
ਉਹ ਅਨਪੜ੍ਹਤਾ ਕਹਿਲਾਈ ਜਾਂਦੀ ਉਹਨਾਂ ਦੀ। ਉਹ ਅਨਐਜੂਕੇਟਿਡ ਪਰਸਨ ਹੋਂਦੇ ਨੇ ਅ-ਹਾਂ, ਜਿਹੜਾ ਨਸ਼ਾ ਕਰਦੇ ਨ ਉਸ ਦਿਨ ਨਸ਼ਾ ਕਰਕੇ, ਐਵੇਂ ਦਾ ਕੰਮ ਕਰਦੇ ਨੇ ਭੰਗ ਵਾਲੇ ਪਕੌੜੇ ਵੀ ਖਾਂਦੇ ਨੇ ਹਾਂਜੀ। ਹਜੀ-ਹਾਂਜੀ- ਹਾਂਜੀ- ਹਾਂਜੀ।
ਜੇ ਉਹ ਗ਼ਲਤ ਢੰਗ ਨਾਲ ਮਤਲਬ ਹੋਲੀ ਨੂੰ, ਰੰਗ ਬਿਰੰਗੇ ਤਿਉਹਾਰ ਨੂੰ ਖ਼ਰਾਬ ਕਰਦੇ ਐ।
ਖਰਾਬ ਕਰ ਦਿੰਦੇ ਨੇ। ਖੁਸ਼ੀਆਂ ਦਾ ਤਿਉਹਾਰ ਖੁਸ਼ੀਆਂ ਨੀ ਮਨਾਨ ਦਿੰਦੇ ਉਸ ਦਿਨ।
ਹਾਂਜੀ ਹਾਂਜੀ ਇੱਕ ਲੜਾਈ ਝਗੜੇ ਕਰ ਲੈਂਦੇ ਆ। ਕਈ ਤੇ ਬਹੁਤ ਵਧੀਆ ਬਣਾਂਦੇ ਐ। ਕਇਆਂ ਕਈ ਮਹੋਲ ਖਰਾਬ ਕਰਦੇ ਐ।
ਮਹੋਲ ਖ਼ਰਾਬ ਕਰਦੇ ਨੇ ਨਾ। ਪਰ ਅਧਿਕਤਰ ਹੁਣ ਐਈ ਵੇਖਿਆ ਜਾਂਦਾ ਜੀ, ਇਸ ਤਿਉਹਾਰ ਵਾਲੇ ਦਿਨ ਮਹੌਲ ਖਰਾਬ ਵੀ ਕੀਤਾ ਜਾਂਦੈ।
ਹਾਂਜੀ ਵੀ ਦੇਖ ਲੋ ਕਈ ਫੇਰ ਮ ਬ ਮਾਂ ਪਿਓ ਆਪਣੇ ਬ ਬੇਟੀਆਂ ਨੂੰ ਇਨਾਂ। ਰੋਲੀ ਖੇਲਣ ਤੋਂ ਫਿਰ ਮਨਾ ਕਰਦੇ ਆ ਉਹ ਸਿਰਫ ਇਸ ਲਈ ਏ ਕਿ ਜਿਹੜੇ। ਜਿੱਦਾਂ ਕਈ ਬ ਕਈ ਆਂਡਾ ਖੇਲਦੇ ਹੈ ਕਾਲਾ ਤੇਲ ਨਾਲ ਖੇਲਦੇ ਹੈ। ਮਤਲਬ ਉਹਨਾਂ ਨੂੰ ਹੁੰਦਾ ਕਿ ਮਾਹੌਲ ਨੂੰ ਖ਼ਰਾਬ ਕਰਨਾ।
ਮਾਹੌਲ ਨੂੰ ਖ਼ਰਾਬ ਕਰਨਾ।
ਹਾਂਜੀ ਤੁਹਾਨੂੰ ਪਤਾ ਵੈਸੇ ਰੰਗਾਂ ਦਾ ਖੁਸ਼ੀਆਂ ਦਾ ਤਿਉਹਾਰ ਹੈ।
ਖ਼ੁਸ਼ੀਆਂ ਦਾ ਤਿਉਹਾਰ ਹੈ ਹਾਂਜੀ- ਹਾਂਜੀ- ਹਾਂਜੀ- ਹਾਂਜੀ- ਹਾਂਜੀ ਗ਼ਲਤ ਤਰੀਕੇ। ਕਿ ਨਾਲ ਦੇ ਕਿਸੇ ਤਿਉਹਾਰ ਨੂੰ ਨਹੀਂ ਚਾਹੀਦਾ।
ਹਾਂਜੀ- ਹਾਂਜੀ ਹੋਲੀ। ਤਿਉਹਾਰ ਤੁਹਾਨੂੰ ਪਤਾ ਹੀ ਹੈ ਫਿਰ ਇੱਕ ਇਹ ਹੋਲੀ ਹਿੰਦੂਆਂ ਵਿੱਚ ਵੀ ਮਨਾਈ ਜਾਂਦੀ ਹੈ। ਤੇ ਸਿੱਖ ਧਰਮ ਵਿੱਚ ਤੁਹਾਨੂੰ ਪਤਾ ਹੈ ਦੂਸਰੇ ਦਿਨ ਹੋਲਾ ਮਹੱਲਾ ਮਨਾਇਆ ਜਾਂਦਾ ਆ। ਜੋ ਕਿ ਅਨੰਦਪੁਰ ਸਾਹਿਬ ਵਿੱਚ ਬਹੁਤ ਧੂਮ ਧਾਮ ਨਾਲ ਮਨਾਇਆ ਜਾਂਦਾ ਆ।
ਅੱਛਾ ਜੀ, ਏ ਕੀ ਕੀ ਕਹਿੰਦੇ ਨੇ ਕਿ ਕਿਹੜਾ ਤਿਉਹਾਰ ਹੁੰਦਾ ਜੀ ਇਹ?
ਇਹ ਹੋਲੀ ਹੁੰਦੀ ਹੈ ਤੇ ਦੂਸਰੇ ਦਿਨ ਹੋਲਾ ਮਹੱਲਾ ਕਹਿੰਦੇ ਹੈ। ਉਹ ਅਨੰਦਪੁਰ ਸਾਹਿਬ ਵਿੱਚ ਮਨਾਇਆ ਜਾਂਦਾ ਆ। ਸਾਡੀ ਗੁਰੂ ਗੋਬਿੰਦ ਸਿੰਘ ਜੀ ਦੀ ਨਗਰੀ ਵਿੱਚ ਮਨਾਇਆ ਜਾਂਦਾ। ਹਾਂਜੀ, ਉਹ ਤਾਂ ਬਹੁਤ ਸਾਰੇ ਨਿਹੰਗ ਆਪਣੇ ਹਾਂਜੀ ਗਤਕ। ਹਾਂਜੀ, ਉਹ ਗੱਤਕਾ ਖੇਡਦੇ ਹੈ ਨਿਹੰਗ ਵੱਡੇ- ਵੱਡੇ ਘੋੜਿਆਂ। ਤੇ ਸਵਾਰ ਪੂਰਾ ਅਨੰਦਪੁਰ ਸਾਹਿਬ ਘੋੜਿਆਂ ਨਾਲ ਨਿਹੰਗਾਂ ਨਾਲ ਭਰਿਆ ਹੁੰਦਾ ਆ। ਘੋੜਿਆਂ ਦੇ ਉੱਤੇ ਬੈਠ ਕੇ ਹੀ ਉਹ ਦੇਖ ਲਓ ਆਪਣੇ ਰੰਗਾਂ ਨਾਲ ਖੇਲਦੇ ਹੈ।
ਇਹ ਜਿਸ ਦਿਨ ਇਹ ਸਾਡੀ ਫਾਗ ਵਾਲੀ ਹੋਲੀ ਹੁੰਦੀ। ਜਿਸ ਦਿਨ ਫਾਗ ਵਾਲੀ ਹੋਲੀ ਹੁੰਦੀ ਸਾਡੇ ਇੱਥੇ। ਉਸ ਤੋਂ ਅਗਲਾ ਦਿਨ?
ਹਾਂਜੀ, ਹਾਂਜੀ ਹਾਂਜੀ, ਹਾਂਜੀ ਉਹਨੂੰ ਹੋਲੀ ਕਹਿੰਦੇ। ਇਹਨੂੰ ਹੋਲਾ ਮਹੱਲਾ ਕਹਿੰਦੇ ਹੋਲਾ। ਦੂਸਰੇ ਦਿਨ ਹਾਂਜੀ ਹੋਲਾ ਮਹੱਲਾ ਤੇ ਜਿੱਦਾਂ ਕਿ ਉਹ। ਘੋੜਿਆਂ ਤੇ ਬੈਠ ਕੇ ਨਿਹੰਗ ਸਾਹਿਬ। ਆ ਇੱਕ ਦੂਜੇ ਦੇ ਰੰਗ ਪਾਉਂਦੇ ਆ ਘੋੜੇ ਹੀ ਘੋੜੇ ਹੁੰਦੇ ਆ ਨਿਹੰਗ ਹੀ ਨਿਹੰਗ। ਪੂਰਾ ਅਨੰਦਪੁਰ ਸਾਹਿਬ ਦੇਖਲੋ ਉੱਥੇ ਕੋਈ ਲੜਾਈ ਵੜਾਈ ਦਾ ਮਾਹੌਲ ਨਹੀਂ ਹੁੰਦਾ ਜਦ ਕਿ। ਇੱਕ ਉੱਥੇ ਥੋੜ੍ਹੀ ਜਿਹੀ ਜਗ੍ਹਾ ਵੀ ਨਹੀਂ ਖਾਲੀ ਹੁੰਦੀ ਕਿ ਬਹੁਤ ਜ਼ਿਆਦਾ। ਭੀੜ ਹੁੰਦੀ ਹੈ। ਫੇਰ ਵੀ ਲੜਾਈ ਉੱਥੇ ਕਦੇ ਵੀ ਨਹੀਂ ਹੋਈ।
ਇਹ ਤੇ ਦੀਦੀ ਜਿੰਨੀ ਵੀ ਜਿੰਨੀ ਵੀ ਲੜਾਈਆਂ ਹੁੰਦੀਆਂ ਨਾ ਸਾਡੇ ਸ਼ਹਿਰਾਂ 'ਚ ਜ਼ਿਆਦਾ ਹੁੰਦੀਆਂ ਨੇ।
ਹਾਂਜੀ ਤੇ ਫਿਰ ਉੱਥੇ ਗੱਤਕਾ ਸਿੱਖ ਲੋਕ ਗੱਤਕਾ ਵੀ ਖੇਡਦੇ ਹੈ ਗੱਤਕਾ। ਗੱਤਕਾ ਖੇਡ ਕੇ ਵੀ ਹੌਲੀ ਹੌਲੀ ਬਣਾਉਂਦੇ ਹਾਂ।
ਹਾਂਜੀ ਹਾਂਜੀ ਹਾਂਜੀ ਹਾਂ।
ਪੂਰਾ ਅਨੰਦਪੁਰ ਸਾਹਿਬ ਲਾਈਟਾਂ ਤੇ ਫੁੱਲਾਂ ਨਾਲ ਸਜਾਇਆ ਜਾਂਦਾ ਆ।
ਅੱਛਾ ਜੀ ਅੱਛਾ ਹਾਂਜੀ।
ਤੇ ਲੰਗਰ ਲੱਗੇ ਹੁੰਦੇ ਆ, ਸਟਾਲ ਲੱਗੇ ਹੁੰਦੇ ਆ, ਗੁਰੂ ਕੇ ਨਗਰੀ ਵਿੱਚ। ਬਹੁਤ ਜ਼ਿਆਦਾ। ਖੁਸ਼ੀ ਦੇ ਨਾਲ ਹੋਲੀ ਮਹੱਲ ਹੋਲਾ ਮਨਾਉਣ ਹੋਲਾ ਮਹੱਲਾ ਮਨਾਇਆ ਜਾਂਦਾ ਆ।
ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ।
ਹਾਂਜੀ ਫੇਰ ਤੁਸੀਂ ਦੇਖਲਓ ਉਸ ਤੋਂ ਬਾਬਾ ਸੰਤ। ਬਸੰਤ ਪੰਚਮੀ ਆ ਜਾਂਂਦੀ ਹੈ। ਬਸੰਤ ਪੰਚਮੀ ਤੇ ਲੋਕ ਪੀਲਾ ਪ੍ਰਸ਼ਾਦ, ਪੀਲੇ ਕੱਪੜੇ। ਕੱਪੜੇ ਪਹਿਨਦੇ ਆ ਪੀਲਾ ਚੌਲਾਂ ਦਾ ਪ੍ਰਸ਼ਾਦ ਬਣਾਉਂਦੇ ਆ।
ਨਿਆਣੇ ਪਤੰਗਾਂ ਉਡਾਦੇ ਨੇ ਛੱਤੇ ਤੇ ਡੀ ਜੇ 'ਚ ਲਗਾ ਲਗਾ ਕੇ।
ਲੋਕ ਵਰਤ ਵੀ ਰੱਖਦੇ ਹੈ। ਕਈ ਸ਼ਿਵਜੀ ਦਾ ਵਰਤ ਪੂਜਾ ਵੀ ਕਰਦੇ ਹੈ।
ਇਹ ਇਹ ਹਾਲਾਂਕਿ ਇਹ ਤਿਉਹਾਰ ਪਹਿਲੇ ਪਤਾ ਨਹੀਂ ਸੀ ਕਿਸੇ ਨੂੰ ਵੀ। ਇਹ ਤੇ ਹੁਣ ਇਹਨਾਂ ਦਾ ਕਰੇਜ਼ ਦੁਬਾਰਾ ਵੱਧ ਗਿਆ ਹੈ।
ਹਾਂਜੀ ਹਾਂਜੀ ਤੇ ਪੀਲੇ ਕੱਪੜੇ ਪਹਿਨੇ। ਪਾਉਂਦੇ ਹੈ ਤੇ ਪੀਲਾ ਪ੍ਰਸ਼ਾਦ ਵੰਡਦੇ ਹੈ। ਫੇਰ ਤੁਹਾਨੂੰ ਪਤਾ ਹੀ ਹੈ ਕਿ ਬੱਚੇ ਬੱਚੇ ਛੱਡ ਕੇ। ਬੱਚੇ ਤੋਂ ਬੁੱਢੇ ਤੱਕ ਆਪਣੇ ਕੋਠਿਆਂ ਦੇ ਉੱਤੇ ਚਵਾਰਿਆਂ ਉੱਪਰ ਚੜ ਕੇ। ਲਗਾਉਂਦੇ ਆ, ਖਾਣ ਪੀਣ ਲਈ ਸਟਾਲ ਹਾਂਜੀ ਸਟਾਲ ਲਗਾਉਂਦੇ, ਆ ਤੇ। ਪਤੰਗਾਂ ਦਾ ਪਤੰਗਾਂ ਦੀ ਉਹ ਲੱਗਦੀ ਹੈ।
ਪਹਿਲੇ ਤਾਂ ਇਹ ਤਿਉਹਾਰ ਜਿਵੇਂ ਪੰਜਾਬ ਵਿੱਚ ਜ਼ਿਆਦਾ ਹੈਗਾ ਸੀ ਨਾ। ਹੁਣ ਤੇ ਇਹ ਸ਼ਹਿਰਾਂ ਵਿੱਚ ਬੜਾ ਬੜੇ ਧੂਮ ਧਾਮ ਨਾਲ ਮਚਾਉਂਦੇ ਨੇ ਮਨਾਉਂਦੇ ਨੇ।
ਆਪਣੇ ਚਬਾਰਿਆਂ ਤੇ ਚੜ੍ਹਦੇ ਆ ਮਤਲਬ। ਕੁਝ ਪਤੰਗਾ ਚੜਾਉਂਦੇ ਆ ਤੇ। ਮਤਲਬ ਕੰਪੀਟੀਸ਼ਨ ਚੱਲਦਾ ਪਤੰਗਾਂ ਦਾ ਵੀ। ਹਾਂਜੀ ਇਹ ਵੀ ਕੀ ਆ ਇਹ ਵੀ। ਬਹੁਤ ਲੋਕ ਬਹੁਤ ਖ਼ੁਸ਼ੀ ਦੇ ਨਾਲ ਮਨਾਉਂਦੇ ਆ ਨੱਚਦੇ, ਟੱਪਦੇ ਆ, ਪਤੰਗ ਉਡਾਉਂਦੇ ਆ।
ਹਾਂਜੀ ਹਾਂਜੀ ਹਾਂਜੀ ਹਾਂਜੀ।
ਪਰਿਵਾਰ ਆਪਣੇ ਇਕੱਠੇ ਹੁੰਦੇ ਆ। ਚਾਚੇ, ਤਾਏ, ਬੱਚੇ, ਭੈਣ, ਭਰਾ।
ਹਾਂਜੀ ਹਾਂਜੀ ਹਾਂਜੀ ਤੋਂ ਉਸ ਉਸ ਤੋਂ ਬਾਅਦ ਫਿਰ ਤੁਹਾਡਾ ਰੱਖੜੀ ਦਾ ਤਿਉਹਾਰ ਆ ਜਾਂਦਾ ਜੀ।
ਹਾਂਜੀ ਹਾਂਜੀ ਰੱਖੜੀ ਆ ਜਾਂਦੀ ਹੈ ਸਾਉਣ ਮਹੀਨੇ। ਹਾਂਜੀ ਸਾਉਣ ਮਹੀਨੇ ਤੀਆਂ ਤੇ।
ਤੀਆ ਦਾ ਮਹੀਨਾ ਠੀਕ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਇਹ ਭੈਣ ਭਰਾਵਾ ਦਾ ਵੀ ਤਿਉਹਾਰ ਹੋ ਜਾਂਦਾ ਹੈ।
ਹਾਂਜੀ ਭੈਣ ਭਰਾਵਾਂ ਦਾ ਭੈਣਾਂ ਆਪਣੇ ਭਰਾ ਦੇ ਰੱਖੜੀ। ਰੱਖੜੀ ਬਣਦੀਆਂ ਆ ਆਪਣੇ ਭਰਾ ਦੀ ਲੰਬੀ ਹਾਂਜੀ ਹਾਂਜੀ। ਪ੍ਰਾਰਥਨਾ ਕਰਦੀਆਂ ਆ ਤੇ ਜਿਹੜੇ ਭਰਾ ਆ ਆਪਣੇ ਭੈਣਾਂ ਨੂੰ ਗਿਫਟ ਦਿੰਦੇ ਆ ਪੈਸੇ ਦਿੰਦੇ ਆ।
ਪੈਸੇ ਦਿੰਦੇ ਨੇ
ਹਾਂਜੀ ਹਾਂਜੀ
ਅੱਛਾ
ਇਸ ਦਿਨ ਵੀ ਚਾਚੇ ਤਾਏ ਦੇ ਚਾਚੇ ਤਾਏ ਦੇ ਬੱਚੇ ਕੁੜੀਆਂ ਭੈਣ ਭਰਾ ਇਕੱਠੇ ਹੁੰਦੇ ਆ
ਇਕੱਠੇ ਹੋ ਜਾਂਦੇ ਆ
ਹਾਂਜੀ ਹਾਂਜੀ ਫੇਰ ਤੀਆਂ ਦਾ ਤਿਉਹਾਰ ਆਉਂਦਾ ਹੈ ਉਹ ਵੀ ਸਾਊਂਣ ਮਹੀਨੇ ਹੁੰਦਾ ਆ ਉਹ ਵੀ ਆਪਣੇ ਜਿੱਦਾਂ ਕੁੜੀਆਂ ਆਪਣੇ ਵਿਆਹੀਆਂ ਕੁੜੀਆਂ ਆਪਣੇ ਪੇਕੇ ਘਰ ਆ ਕੇ ਉਹ ਇੱਕ ਜਗ੍ਹਾ ਇਕੱਠੇ ਹੁੰਦੀਆਂ ਆ ਉੱਥੇ ਪੀਘਾਂ ਪਾਉਂਦੀਆਂ ਆ ਸੋਹਣੇ ਤੇ ਹਰੀਆ ਚੂੜੀਆਂ ਪੈਣ ਪਾਉਂਦੀਆਂ ਆ ਮਤਲਬ ਬੜੇ ਖੁਸ਼ ਹੋ ਕੇ ਨੱਚਦੀਆਂ ਟੱਪਦੀਆਂ ਗਾਉਂਦੀਆਂ ਆ
ਅੱਛਾ ਜੀ ਠੀਕ ਤੇ ਇਹ ਤਿਉਹਾਰ ਜ਼ਿਆਦਾ ਪੰਜਾਬ ਵਿੱਚ ਹੁੰਦਾ ਸਾਡੇ ਸ਼ਹਿਰਾਂ ਚ ਜ਼ਿਆਦਾ ਨਹੀਂ ਹੁੰਦਾ ਤੀਆਂ ਦਾ ਤਿਉਹਾਰ ਹਾਂ ਪਿੰਡਾਂ ਵਿੱਚ ਹਾਂਜੀ ਹਾਂਜੀ ਹਾਂਜੀ ਹਾਂਜੀ ਸਾਡੇ ਇੱਥੇ ਦੇ
ਅੱਜ ਕੱਲ੍ਹ ਤਾਂ ਸਕੂਲਾਂ ਵਿੱਚ ਬੱਚਿਆਂ ਬੱਚਿਆਂ ਦੇ ਬੱਚੇ ਵੀ ਕਰਦੇ ਆ ਤੇ ਇੰਸਟੀਚਿਊਟਾਂ ਵਿੱਚ ਵਿੱਚ ਵੀ ਕੋਲਜਾਂ ਵਿੱਚ ਵੀ ਇਹ ਬਹੁਤ ਤਿਆਰ ਮਨਾਇਆ ਜਾਂਦਾ ਆ
ਹਾਂਜੀ ਹਾਂਜੀ ਹਾਂਜੀ
ਅਤੇ ਮਸ਼ਹੂਰ ਹੋ ਗਿਆ ਤੀਆ ਤਿਉਹਾਰ ਤਾਂ ਮਸ਼ਹੂਰ ਹੋ ਗਿਆ ਫੈਸਟੀਵਲ ਕਿਉਂਕਿ ਉਦੋਂ ਵੀ ਕੁ ਕੁੜੀਆਂ ਆਪਣੇ ਆਪ ਨੂੰ ਸ ਵੋਟੀ ਵਾਂਗੂ ਸੱਜਦੀਆਂ ਆ ਸੋਹਣੇ ਕੱਪੜੇ ਪਹਿਨਦੀਆਂ ਆ ਫੇਿਰ ਗਿੱਧਾ ਗਿੱਧਾ ਕਰਦੀਆਂ ਭੰਗੜੇ ਪਾਉਂਦੀਆਂ ਆ ਮਤਲਬ ਆਪਣਾ ਪੰਜਾਬ ਦਾ ਕਲਚਰ ਸ਼ੋਅ ਹੁੰਦਾ ਇਸ ਤਿਉਹਾਰ ਤੋਂ ਵੀ
ਹਾਂਜੀ ਹਾਂਜੀ ਹਾਂਜੀ ਉਸ ਤੋਂ ਬਾਅਦ ਤੁਹਾਡਾ ਦੁਸਹਿਰਾ ਫਿਰ ਦੀਵਾਲੀ
ਦੀਵਾਲੀ ਦੁਸਹਿਰਾ ਤੁਹਾਨੂੰ ਪਤਾ ਹੀ ਹੈ ਸਭ ਤੋਂ ਉਹ ਸਾਰੇ ਹ ਹੁਮਾ ਕਰਦੇ ਹੈ ਸੋਹਨਾ ਸਜਾਇਆ ਜਾਂਦਾ ਦਿਵਾਲੀ ਤੇ ਖੁਸ਼ੀਆਂ ਆਉਂਦੀਆਂ ਪਟਾਕੇ ਚਲਾਉਂਦੇ ਦਿਵਾਲੀ ਚਲੋ, ਤੁਹਾਡੇ ਨਾਲ ਸਾਰੇ ਤਿਉਹਾਰਾਂ ਨੂੰ ਸਾਂਝੇ ਕਰਕੇ ਮੈਨੂੰ ਬਹੁਤ ਵਧੀਆ ਲੱਗਾ। ਸ
ਠੀਕ ਹੈ ਭੈਣ ਮੇਰੀ ਸਤਿ ਸ਼੍ਰੀ ਅਕਾਲ ਭੈਣ।